ਹੈਲੋ, ਹਾਂਜੀ ਸ਼ਾਸ਼ਰੀ ਕਾਲ। ਹਾਂਜੀ-ਹਾਂਜੀ, ਕਿਵੇਂ ਓ ਜੀ? ਹਾਂਜੀ, ਵਧੀਆ ਹੋਰ ਕੀ ਕਰ ਰੇ ਸੀ?
ਕੁਛ ਨੀ ਮੈਡਮ, ਮੈਂ ਬਸ ਹੁਣੇ ਫ੍ਰੀ ਹੋਈ ਸੀ ਆਪਣਾ ਕੰਮ ਨਿਬੇੜ ਕੇ।
ਅੱਛਾ-ਅੱਛਾ, ਮੈਂ ਵੀ ਬਸ ਹੁਣੇ ਫਰੀ ਹੋਈ ਸੀ ਨਾ, ਫਿਰ ਤੇ ਕੋਲਿੰਗ ਈ ਕਰ
ਹਾਂਜੀ-ਹਾਂਜੀ, ਮੈਂ ਵੀ ਇਹੀ ਸੋਚ ਰਹੀ ਸੀ ਵੀ ਚਲੋ, ਆਪਣਾ ਕੋਲਿੰਗ ਦਾ ਕੰਮ ਖ ਖਤਮ ਕਰਲਾ।
ਹਾਂਜੀ-ਹਾਂਜੀ।
ਹੋਰ ਤੁਸੀਂ ਕੀ ਕਰਦੇ ਹੁੰਨੇ ਓ?
ਕੁੱਝ ਨਹੀਂ ਮੈਂਮ, ਬਸ ਹਲੇ ਤਾਂ ਤੈਨੂੰ ਪਤਾ ਛੁੱਟੀਆਂ ਚੱਲਗੀਆ ਨੇ, ਹੁਣ ਛੁੱਟੀਆਂ ਕਰਕੇ ਫਰੀ ਆ।
ਹਾਂਜੀ-ਹਾਂਜੀ।
ਹਾਂਜੀ-ਹਾਂਜੀ, ਓਦਾਂ ਮੈਂ ਸਕੂਲ ਵਗ਼ੈਰਾ ਵੀ ਜਾਣਾ ਹੁੰਦਾ ਨਾ। ਫੇਰ ਮੇਰਾ ਟਾਈਮ ਘੱਟ ਲੱਗਦਾ। ਹਾਂਜੀ-ਹਾਂਜੀ ਤੁਸੀਂ ਕੀ ਕਰ ਰਹੇ?
ਹਾਂਜੀ, ਮੈਡਮ ਮੈਂ ਤਾਂ ਦੇਖੋ ਫਰੀ ਆ, ਵੀ ਮੇਰਾ ਕੰਮ-ਕੁੁੰਮ ਆਪਣਾ ਪੂਰਾ ਹੋ ਗਿਆ, ਸਟੱਡੀ ਵਗ਼ੈਰਾ ਵੀ ਕੰਪਲੀਟ ਆ। ਬਸ, ਮੈਂ ਤਾਂ ਹੁਣ ਇਹੀ ਕੰਮ ਕਰਤੀ ਆ। ਹਾਂਜੀ-ਹਾਂਜੀ।
ਅੱਛਾ ਚਲੋ, ਵਧੀਆ ਗੱਲ ਐ ਮੈਮ। ਤੁਸੀਂ ਸਟੱਡੀ 'ਚ ਕੀ ਕੀਤਾ ਵੈਸੇ ਮੈਮ?
ਮੈਮ ਮੈਂ ਦੇਖੋ ਆਪਣਾ ਇਹ, ਗ੍ਰੈਜੂਏਸ਼ਨ ਕੀਤੀ ਹੋਈ ਆ।
ਅੱਛਾ, ਫਿਰ ਬਹੁਤ ਵਧੀਆ ਗੱਲ ਐ।
ਜੀ-ਜੀ ਹੋਰ ਮੈਡਮ, ਹੋਰ ਕੋਈ ਗੱਲਬਾਤ?
ਬਸ, ਵਧੀਆ ਮੈਮ ਤੁਸੀਂ ਸੁਣਾਓ? ਹੋਰ ਮੈਮ ਗਰਮੀ ਕਿੰਨੀ ਕਾ ਆ, ਤੁਹਾਡੇ ਉੱਧਰ?
ਹਾਂਜੀ ਮੈਮ, ਸਾਡੇ ਇੱਧਰ ਤਾਂ ਬਹੁਤ ਗਰਮੀ ਆ, ਤੁਹਾਡੀ ਸਾਈਡ ਦੱਸੋ ਕੀ ਹਾਲ ਆ ਗਰਮੀ ਦਾ।
ਮੈਮ, ਸਾਡੇ ਇੱਧਰ ਵੀ ਬਹੁਤ ਗਰਮੀ ਆ, ਸਵੇਰੇ ਦਾ ਮੀਂਹ ਆ ਗਿਆ ਸੀਗਾ, ਪਰ ਹੁਣ ਉਨੀਓ ਗਰਮੀ ਹੋਗੀ। ਬਹੁਤ ਜ਼ਾਦਾ ਗਰਮੀ ਹੋ ਰਹੀ ਐ। ਤੁਹਾਡੇ ਤਾਂ ਨੀ ਮੀਂਹ ਆਇਆ।
ਹਾਂਜੀ, ਸਾਡੇ ਵੀ ਆਇਆ ਸੀਗਾ।
ਹਾਂਜੀ, ਸਵੇਰੀ-ਸਵੇਰੀ ਏ ਆਇਆ ਸੀਗਾ ਮੀਂ, ਪਰ ਬਹੁਤ ਜ਼ਿਆਦਾ ਆਇਆ ਸੀਗਾ, ਮੀਂਹ ਉਹ
ਹਾਂਜੀ-ਹਾਂਜੀ ਮੀਂਹ ਆਂਣ ਦੇ ਬਾਅਦ ਵੀ ਦੇਖ ਖੋ ਇੰਨੀ ਗਰਮੀ ਪਈ ਆ ਹੁਣ, ਹਾਂਜੀ-ਹਾਂਜੀ। ਥੋਡੇ ਵੀ ਧੁੱਪ ਨਿਕਲੀ ਆ।
ਹਾਂਜੀ-ਹਾਂਜੀ, ਮੌਸਮ ਦਾ ਤਾਂ ਪਤਾ ਈ ਨੀ ਲੱਗਦਾ, ਮਿੰਟ 'ਚ ਚੇਂਜ ਹੋ ਜਾਂਦਾ।
ਹਾਂਜੀ-ਹਾਂਜੀ, ਆਪਾਂ ਦੇਖੋ ਮੌਸਮ ਦੇ ਟੋਪ ਟੋਪਿਕ ਤੇ ਹੀ ਗੱਲ ਕਰ ਲ‌ਇਨੇ ਆ, ਜਿਵੇਂ ਆਪਾਂ ਅੱਜ-ਕੱਲ੍ਹ ਮੌਸਮ ਦੇਖ ਰਹੇ ਆ, ਪੀ
ਹਾਂਜੀ-ਹਾਂਜੀ।
ਹਾਂਜੀ-ਹਾਂਜੀ ਵੀ ਮੌਸਮ ਦੇਖੋ ਕਿੰਨੇ-ਕਿੰਨੀਆਂ ਤ ਤੀਆਂ ਹਵਾਵਾਂ ਚੱਲਦੀਆਂ ਨੇ, ਲੋ ਵਰਗੀ ਹਵਾ ਚੱਲਦੀ ਐ, ਦੇਖੋ ਵੈਸੇ ਹੁਣ ਤਾਂ ਮੀਨਾ ਜੂਨ ਦਾ ਤੇ ਕਿੰਨੀ ਜ਼ਿਆਦਾ ਗਰਮੀ, ਗਰਮ ਹਵਾਵਾਂ ਵੀ ਇੱਕ ਤਰ੍ਹਾਂ ਨਾਲ ਦੇਖੋ, ਬੁਰਾ ਹਾਲ ਆ ਗਰਮੀ ਦਾ ਅੱਜ-ਕੱਲ੍ਹ।
ਹਾਂਜੀ-ਹਾਂਜੀ ਪਤਾ ਕੀ ਐ, ਦੇਖੋ ਅੱਜ ਕੱਲ੍ਹ ਦਾ ਜਿਹੜਾ ਮੌਸਮ ਹੈ ਜੇ ਆਪਾਂ ਬਾਹਰ ਨਿਕਲਾਂਗੇ ਦੇਖੋ ਗਰਮ ਹਵਾ ਦੇ ਨਾਮ ਤੇ ਲੂ ਚੱਲਦੀ ਹੁੰਦੀ ਹੈ ਗਰਮ
ਉਹ ਅਪਣ ਨੂੰ ਬਿਮਾਰ ਕਰ ਦਿੰਦੀ ਹੈ ਕਿਤੇ ਨਾ ਕਿਤੇ ਦੇਖੋ
ਹਾਂਜੀ ਹਾਂਜੀ
ਤਾਂ ਕਰਕੇ ਵੀ ਆਪਾਂ ਨੂੰ ਗਰਮੀ ਚ ਜ਼ਿਆਦਾ ਬਾਹਰ ਨਹੀਂ ਨਿਕਲਣਾ ਚਾਹੀਦਾ ਤਾਂ ਹੀ ਆਪਣੀ ਮੈਡਮ ਟੀਚਰਜ਼ ਕਹਿੰਦੇ ਨੇ ਨਾ ਵੀ ਆਪਾਂ ਨੂੰ ਬਾਹਰ ਨਹੀਂ ਨਿਕਲਣਾ ਚਾਹੀਦਾ ਉਹ ਸਹੀ ਕਹਿੰਦੇ ਨੇ ਪਰ ਆਪਾਂ ਉਹਨਾਂ ਦੀ ਗੱਲ ਮੰਨਦੇ ਨੀ ਹੁਣ
ਹਾਂਜੀ ਕਿਉਂਕਿ ਗਰਮੀ ਦੇਖੋ ਹੈ ਹੀ ਇਨੀ ਆ ਹੁਣ ਮੌਸਮ ਕਿਉਂਕਿ ਆਪਾਂ ਕੁਦਰਤ ਨਾਲ ਛੇੜਛਾੜ ਕਰਦੇ ਆ ਫਿਰ ਇਸ ਕਰਕੇ ਤਬਦੀਲੀ ਆਈ ਹੋਈ ਆ ਦੇਖੋ ਹੁਣ ਮੌਸਮ ਦੇ ਵਿੱਚ ਤਾਂ ਹੀ ਇੰਨੀਆਂ ਗਰਮ ਹਵਾਵਾਂ ਚੱਲਦੀਆਂ ਨੇ ਕਿਉਂਕਿ ਦੇਖੋ ਇੱਕ ਤਾਂ ਦਰਖਤ ਵੀ ਕਿੰਨੇ ਕੱਟੇ ਜਾ ਰਹੇ ਨੇ ਤੁਹਾਨੂੰ ਪਤਾ ਹੀ ਆ ਜਿਵੇਂ ਕਿ ਹੈਲੋ ਹੈਲੋ, ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ